ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਠੀਕ ਹੋ?
ਬਸ ਵਧੀਆ-ਵਧੀਆ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਘਰ ਸਭ ਕਿੱਦਾਂ?
ਸਭ ਵਧੀਆ ਸਭ ਵਧੀਆ ਸਨ।
ਹੋਰ ਤੁਹਾਡਾ ਸ਼ੋਸ਼ਲ-ਸ਼ੋਸ਼ਲ ਮੀਡੀਆ ਬਾਰੇ ਕੀ ਵਿਚਾਰ ਹੈ, ਭਾਂਜੀ।
ਅੱਛਾ ਭਾਜੀ ਸੋਸ਼ਲ ਮੀਡੀਆ ਦਾ ਏਦਾਂ ਹੈ, ਕਿ ਜਿੱਦਾਂ ਹੁਣ ਆਪਣਾ, ਕਈ ਚੀਜ਼ਾਂ ਦੇ ਉਸ ਚ ਨੁਕਸਾਨ ਵੀ ਨੇ ਕਈ ਫਾਇਦੇ ਵੀ ਨੇ, ਜਿੱਦਾਂ ਹੁਣ ਆਪਾਂ ਕੀ ਕਰਦੇ ਹਾਂ ਜੀ ਕਈ ਵਾਰੀ, ਜਿੱਦਾਂ ਕਹਿਣ ਦਾ ਮਤਲਬ ਚਲੋ, ਵੈਸੇ ਤੇ ਫ਼ੋਨ ਦੇ ਉੱਪਰ ਲਈਏ ਪਹਿਲੇ ਦੇ ਜਿੰਦਾਂ ਕਈ ਵਾਰੀ ਛੋਟਾ ਬੱਚਾ ਹੁੰਦਾ ਹੈ, ਤੇ ਉਹਨੂੰ ਕੀ ਕਰਦੇ ਆ ਆਪਾਂ ਜੀ ਸ਼ੁਰੂ-ਸ਼ੁਰੂ ਜਾ ਛੋਟਾ ਜਿਹਾ ਹੋਏ ਤੇ ਉਹਨੂੰ ਕੀ ਕਰਦੇ ਆ ਆਪਣਾ ਕੋਈ ਮਹਿਮਾਨ-ਮਹਿਮਾਨ ਆਉਂਦੇ, ਕੋਈ ਤੇ ਆਪਾਂ ਉਹਨੂੰ ਫੋਨ ਫਡਾ ਲੈਂਦੇ ਆ ਜੀ ਚਲੋ, ਆਪਣਾ ਕੰਮ ਥੋੜਾ ਜਿਹਾ ਨਿਕਲ ਜਾਏ, ਤੇ ਪਰ ਉਹ ਚੀਜ਼ ਨੂੰ ਨੁਕਸਾਨ ਕਰਦੀ ਬੱਚੇ ਨੂੰ ਆਪਾਂ ਕੀ ਕਰਦੇ ਹਾਂ, ਦੋ ਤਿੰਨ ਅਹ ਪੰਦਰਾਂ ਵੀਹ ਮਿੰਟ ਅੱਧੇ ਘੰਟੇ ਲਈ ਕੋਈ ਗੱਲ ਨਹੀਂ ਲੇਕਿਨ ਦੋ ਤਿੰਨ ਘੰਟੇ ਜਦੋਂ ਫੜਦਾ ਬੱਚਾ, ਫਿਰ ਹਾਂ ਬਾਕੀ ਫੇਰ ਆਪਾਂ ਤਿੰਨ ਚਾਰ ਘੰਟੇ ਬਾਅਦ ਬੱਚੇ ਨੂੰ ਅਹ ਗੁੱਸਾ ਕਰਦੇ ਆ ਕਿ ਕਾਹਨੂੰ ਫੋਨ ਫੜਿਆ ਸਾਨੂੰ ਵਾਪਿਸ ਦੇ ਅਸੀਂ ਡਾਂਡਦੇ ਹਾਂ, ਉਹਨੂੰ ਪਰ ਐ ਨੀ ਦੇਖਦੇ, ਕਿ ਗਲਤੀ ਵੀ ਸਾਡੀ ਆ ਆਪਾਂ ਬਸ-ਬਸ ਉਹੀ ਉਹੀ ਹੈ, ਕਿ ਬਈ ਇਹ ਚਲੋ ਲਾਗੂ ਵੈਸੇ ਬੱਚੇ ਬੱਚੇ ਦੇ ਸਰਦ ਵੀ ਹੁੰਦੀ ਹੈ, ਕਿ ਆਪਾਂ ਵੀ ਜਿੱਦਾਂ ਹੁਣ ਕੰਮ ਕੁਮ ਕਰਕੇ ਸ਼ਾਮ ਨੂੰ ਬੰਦਾ ਆਪਣਾ ਘਰ ਬੈਠਾ ਹੋਏ, ਤੇ ਉਸ ਤੋਂ ਬਾਅਦ ਅੱਠ ਨੌ ਵਜੇ ਬੰਦੇ ਨੇ ਹੱਥ ਚ ਫੋਨ ਫੜਿਆ, ਤੇ ਕਦੋਂ ਇੱਕ ਦੋ ਵੱਜ ਜਾਂਦੇ ਨੇ ਟਾਈਮ ਦਾ ਕੁਛ ਪਤਾ ਨੀ ਲਗਦਾ ਉਹ ਚੀਜ਼ਾਂ,
ਬਿਲਕੁਲ ਜੀ ਬਿਲਕੁਲ, ਸਹੀ ਗੱਲ ਆ ਜੀ ਵੈਸੇ ਭਾਜੀ ਦੇਖੋ ਸ਼ੋਸ਼ਲ ਮੀਡੀਆ ਨੂੰ ਲੈ ਕੇ ਥੋੜ੍ਹਾ ਜਿਹਾ, ਪਲੱਸ ਪੁਆਇੰਟ ਵੀ ਇਹ ਹੈਗਾ ਵੀ ਸਾਨੂੰ ਅੱਜ-ਕੱਲ੍ਹ ਫੇਸਬੁੱਕ 'ਤੇ ਨਿਊਜ਼ ਵਗੈਰਾ ਹਨ। ਸਾਰੀ ਮਿਲ ਜਾਂਦੀ ਹੈ, ਇੰਸਟਾਗ੍ਰਾਮ ਚੱਲ ਗਏ ਨੇ ਇਹ ਵੀ ਚੀਜ਼ ਹੈ, ਮਤਲਬ ਕੋਈ ਵੀ ਨਿਊਜ਼ ਵਾਇਰਲ ਹੁੰਦੀ ਹੈ, ਮਤਲਬ ਕੋਈ ਕੁਛ ਕਿੱਥੇ ਹੁੰਦਾ ਤਾਂ ਨਾਲ ਹੀ ਉੱਧਰ ਰੀਲ-ਰੂਲ ਵੀਡੀਓ ਵਗੈਰਾ ਪਾ ਕੇ ਸਾਨੂੰ ਭੇਜ ਦਿੰਦੇ ਅੱਗੇ,
ਹਾਂਜੀ- ਹਾਂਜੀ।
ਇਹ ਮਤਲਬ ਪਲੱਸ ਪੁਆਇੰਟ ਹੈ ਮਤਲਬ ਜ਼ਿਆਦਾ ਵੀ ਨਹੀਂ ਯੂਜ ਕਰਨਾ ਚਾਹੀਦਾ। ਉਹ ਆਪਣਾ ਬੱਚਿਆਂ ਨੂੰ ਤਾਂ ਘੱਟ,
ਹਾਂਜੀ ਇਹ ਤੇ ਹੈ ਭਾਜੀ ਕਿਉਂਕਿ ਅ ਆਪਣੇ ਜਦੋਂ ਲੋਕਡਾਊਨ ਸੀ ਉਦੋਂ ਵੀ ਕਈ ਚੀਜ਼ਾਂ ਦੇਖਣ ਨੂੰ ਮਿਲੀਆਂ ਸੀਗੀਆਂ,
ਜਦ ਤੋਂ ਲੋਕਡਾਊਨ ਸ਼ੁਰੂ ਹੋਇਆ ਤਦ ਤੋਂ ਬਚੇ ਦੇ ਹੱਥ ਚੌਵੀ- ਚੌਵੀ ਘੰਟੇ ਫੋਨ ਰਹਿਣ ਲੱਗ ਗਿਆ ਜੀ, ਲੋਕਡਾਊਨ ਵਿੱਚ ਸਟੱਡੀ ਓਨਲਾਈਨ ਹੋ ਗਈ ਹੋਣੀ ਸਟੱਡੀ ਔਨਲਾਈਨ ਹੋਈ ਤੇ ਬਸ ਆਪਣਾ ਫਿਰ ਬੱਚੇ ਹੁਣ ਘਰ ਵਟਸਐਪ ਦੇ ਬਹਾਨੇ ਕੋਈ- ਕੋਈ ਬੱਚੇ ਤੇਜ਼ ਹੁੰਦੇ ਸੀ ਗੇਮ ਖੇਡਦੇ ਰਹਿੰਦੇ ਸੀ, ਮੰਮੀ ਆਉਂਦੀ ਸੀ ਤੇ ਵਟਸਐਪ ਚਲਾ ਲਿਆ।
ਬਸ ਤੁਸੀਂ ਉਹ ਚੀਜ਼ਾਂ ਕਈ ਨੋਟਿਸ ਵੀ ਕੀਤੀਆਂ ਹੋਣੀਆਂ ਕਿ, ਉਸ ਟਾਈਮ ਹੁੰਦਾ ਸੀ ਕਿ ਆਪਣਾ ਫੋਨ ਕਈ ਜੀਾਂ ਜਿਹਨਾਂ ਕੋਲ ਇਨਕਮ ਚਲੋ ਠੀਕ ਹੈ ਸੋਰਸ ਕੰਮ ਦਾ ਵਧੀਆ ਉਹ ਤੇ ਚਲੋ ਫੋਨ ਲੈ ਕੇ ਦੇ ਦਿੱਤੇ ਹੋਣੇ ਬੱਚਿਆਂ ਨੂੰ ਲੇਕਿਨ ਜਿੰਨਾ ਕੋਲ ਨਹੀਂ ਸੀ। ਪੈਸੇ ਉਹ ਵਿਚਾਰਿਆਂ ਨੇ ਪਤਾ ਨੀ ਕਿਵੇਂ ਕਰਾ ਕਰੂ ਕੇ ਪੈਸਾ ਦੇ ਕੇ ਫੋਨ ਲਏ ਹੋਣੇ ਨੇ ਤੇ ਪਰ ਕਈ ਬੱਚੇ ਹੈ ਅੱਗੇ ਉਹਦਾ ਸੋਚਦੇ ਨਹੀਂ ਕਿ ਵਧੀਆ ਉਹ ਹੈ ਕਿ ਬੁਰਾ ਉਹ ਕੀ ਕਰਦੇ ਨੇ ਆਪਣੇ ਪੜ੍ਹਨ ਦੇ ਬਜਾਏ ਇਹ ਚੀਜ਼ਾਂ ਕਦੇ ਗੇਮਾਂ ਖੇਡ ਲਈ ਕਦੀ ਯੂਟਿਊਬ ਚ
ਹਾਂਜੀ -ਹਾਂਜੀ ਬਿਲਕੁਲ ਜੀ ਇਹ ਵੀ ਚੀਜ਼ ਤੁਹਾਡੀ ਬਿਲਕੁਲ ਸਹੀ ਹੈ, ਪਰ ਹੁਣ ਬਹੁਤ ਵੈਸੇ ਪਲੱਸ ਪਲਸ ਪੁਆਇੰਟ ਵੀ ਬਹੁਤ ਆ ਜੀ ਦੇਖੋ ਸੋਸ਼ਲ ਮੀਡੀਆ ਨੂੰ ਲੈ ਕੇ ਨਾ ਪਲੱਸ ਪੁਆਇੰਟ ਇੱਦਾਂ ਕਹਿ ਲਓ ਤੁਸੀਂ ਜੀ, ਹੁਣ ਨਾ ਬ ਕੋਈ ਸਾਨੂੰ ਨਿਊਜ਼ ਪੇਪਰ ਪੜ੍ਹਨ ਦੀ ਗ
ਬਣੇ ਹਾਂਜੀ
ਹਾਂਜੀ ਜਿੱਦਾਂ ਆਪਾਂ ਜਿੱਦਾਂ ਹੁਣ ਪਹਿਲੇ ਹੁੰਦਾ ਸੀ ਨਾ ਨਿਊਜ਼ ਪੇਪਰ ਪੜਨਾ ਪੜ੍ਹਨਾ ਹੁੰਦਾ ਸੀ ਤੇ ਬੰਦੇ ਨੂੰ ਤਾਂ ਖ਼ਬਰਾਂ ਦੇ ਬਾਰੇ ਪਤਾ ਲੱਗਦਾ ਸੀ
ਹਾਂਜੀ- ਹਾਂਜੀ ਇਹ ਤੇ ਹੈ
ਹੁਣ ਯੂਟਿਊਬ ਚਲਾਉਂਦਾ ਵ, ਉਹਦੇ ਚ ਆਪੇ ਆਉਂਦੇ ਉੱਪਰ- ਉਪਰ ਉਹ ਇਹ ਚੀਜ਼ਾਂ ਤੇ ਵੀ ਬਹੁਤ ਮਤਲਬ ਹੈਗਾ, ਪਰ ਥੋੜਾ ਘੱਟ ਯੂਜ ਕਰਨਾ ਚਾਹੀਦਾ ਭਾਜੀ ਹਮ
ਜਿਸ ਚੀਜ਼ ਟਰੇਡਿੰਗ ਚੱਲ ਰਹੀ ਹੈ ਬ ਉਹ ਚੀਜ਼ਾਂ
ਹਾਂਜੀ, ਹਾਂਜੀ ਬਿਲਕੁਲ ਜੀ
ਨੁਕਸਾਨ ਹੋ, ਕੋਈ ਵਧੀਆ ਚੀਜ਼ ਹੋਈ ਹੈ ਬੁਰੀ ਚੀਜ਼ ਹੋਊਗਾ ਪਤਾ ਲੱਗ ਜਾਂਦਾ ਮੈਨੂੰ ਇਕਦਮ
ਬਿਲਕੁਲ ਜੀ ਬਿਲਕੁਲ
ਹਾਂਜੀ
ਹੋਰ, ਸਾਡੇ ਇੱਧਰ ਵੀ ਕਾਫੀ ਬੱਚੇ ਹੈ ਬ ਬਸ ਜਿੱਦਾਂ ਨਾ ਕੋਈ ਬੱਚੇ ਛੋਟੇ ਹੁੰਦੇ ਆ ਉਹਨਾਂ ਨੂੰ ਫੋਨ ਮਿਲ ਜਾਂਦਾ ਛੋਟੇ ਹੁੰਦੇ ਉਹ ਨੂੰ ਚਸ਼ਮਾ ਲੱਗ ਜਾਂਦਾ ਭਾਜੀ ਹ ਉਹ ਚੀਜ਼ਾਂ ਦਾ ਵੀ ਥੋੜ੍ਹਾ ਹੁੰਦਾ ਫਿਰ ਬਈ ਬੱਚਾ ਛੋਟਾ ਜਿਹਾ ਹੈਗਾ ਉਹਨੂੰ ਹ ਹੋੁਣੇ ਨਾਲੋਂ ਚਸ਼ਮਾ ਲੱਗਣ ਲੱਗ ਗਿਆ
ਹਾਂਜੀ ਉਹ ਤੇ ਹੈ ਆਪਣੇ
ਹੁੰਦਾ ਕੋਈ ਚਲੋ ਕਿਸੇ ਦੀ ਤਾਂ ਵੈਸੇ ਆਈਸ ਸ਼ੁਰੂ ਤੋਂ ਹੀ ਵੀਕ ਹੁੰਦੀ ਹੈ ਪਰ ਜਿਹਦੀ ਠੀਕ ਹੁੰਦੀ ਉਹ ਫੋਨ ਵੇਖ- ਵੇਖ ਖਰਾਬ ਕਰ ਲੈਂਦਾ
ਬਸ ਉਹੀ ਚੀਜ਼ ਹੈ ਕਿ ਕਈਏ ਦੇ ਬੱਚਿਆਂ ਦੇ ਸਿਰ ਪੀੜ ਹੋ ਜਾਏਗੀ ਸ਼ੁਰੂ ਕਈਆਂ ਦੇ ਆਈਸ ਚ ਥੋੜ੍ਹਾ ਜ਼ੋਰ ਪੈਂਦਾ ਹੈ
ਹੋਰ
ਫੇਰ ਤੁਸੀਂ ਦੇਖੋ ਜਦੋਂ ਬੱਚੇ ਚਸ਼ਮੇ ਲਾਉਦੇ ਬੱਚੇ ਕੀ ਥੋੜੇ ਵੱਡਿਆਂ ਚ ਵੀ ਹੁੰਦਾ ਹੁੰਦਾ ਜਦੋਂ ਚਸ਼ਮੇ ਲਗਾਉਂਦੇ ਨੇ ਚਸ਼ਮੇ ਲਗਾਉਂਦੇ ਨੇ ਤਾਂ ਦੇਖੋ ਤੁਸੀਂ, ਦੋ ਚਾਰ ਮਹੀਨੇ ਜਦੋਂ ਬੱਚਾ ਚਸ਼ਮਾ ਲਾ ਲਏਗਾ
ਹਾਂਜੀ -ਹਾਂਜੀ
ਲਵਾਂਗੇ ਥੋੜਾ ਜਿਹਾ ਫੇਸ ਵੀ ਥੋੜਾ ਅਲੱਗ ਜਿਹਾ ਲਗ ਜਾਂਦਾ ਬਈ
ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਨਾ ਅੱਖਾਂ ਅਖਾਂ ਦੇ ਸੇਵੇਂ ਸਾਨੂੰ ਚਸ਼ਮੇ ਦੀ ਲੁੱਕ ਬੈਠ ਜਾਂਦੀ ਹੈ ਨਾ ਬੱਚੇ ਦੀ ਫਿਰ
ਹਾਂਜੀ- ਹਾਂਜੀ ਬਸ ਉਹ ਫਿਰ ਉਹ ਵਿਦਊਟ ਚਸ਼ਮਾ ਫਿਰ ਜੱਚਦਾ ਹੀ ਨਹੀਂ ਹੈ ਫਿਰ ਫੇਸ ਕਿਉਂਕਿ ਆਦਤ ਹੀ ਚਸ਼ਮੇ ਦੀ ਪੈ ਗਈ ਹੁੰਦੀਆਂ ਨਾ ਫੇਰ ਉਹ ਚੀਜ਼ਾਂ ਵੀ
ਸਾਡੇ ਇੱਧਰ ਅੱ ਅੱਠ ਸਾਲ ਦੇ ਬੱਚੇ ਹੈਗੇ ਨਾ ਇਹ ਅੱਠ ਅੱਠ ਸਾਲ ਦੇ ਬੱਚਿਆਂ ਨੂੰ ਚਸ਼ਮੇ ਲੱਗੇ ਹੋਏ ਨੇ ਕਿਸੇ ਨੂੰ ਦੇਢ ਨੰਬਰ ਕਿਸੇ ਨੂੰ ਢਾਈ ਨੰਬਰ ਦਾ ਕਰਦੇ ਕੀ ਸੀਗੇ ਲੋਕਡਾਊਨ ਜਦੋਂ ਹੋਇਆ, ਸੀ ਉਹ ਪੂਰਾ ਪੂਰਾ ਰਾਤੀ ਹਾਂ ਬ੍ਰਈਟਨੈਸ ਫੁੱਲ ਕਰਕੇ ਫੋਨ ਵੇਖਦੇ ਸੀ।
ਹਾਂਜੀ, ਜਾਂ ਤਾਂ ਚਲੋ ਟੀ ਵੀ ਹੋਏ ਇੱਕ ਚੀਜ਼ ਹੋਰ ਤੁਸੀਂ ਦੇਖੀ ਹੋਣੀ ਕਿ ਬੱਚੇ ਫੋਨ ਫ ਟੀ ਵੀ ਘੱਟ ਦੇਖਦੇ ਨੇ ਫੋਨ ਨੂੰ ਜ਼ਿਆਦਾ ਫੜਦੇ ਨੇ ਕਹਿੰਦੇ ਨੇ ਸਾਨੂੰ ਫੋਨ ਦੇ ਦੋ ਬਸ ਫੋਨ ਦੋ।
ਕਿਸੇ ਦੇ ਘਰ ਲੱਗਿਆ ਅਤੇ ਏਦਾਂ ਈ ਲੱਗਿਆ ਫੈਮਲੀ ਵੱਡੇ ਬੰਦੇ ਵੇਖ ਲੈਂਦੇ ਥੋੜ੍ਹਾ ਸਾਵਧਾਨ ਇੰਡੀਆ ਵਗੈਰਾ ਵੇਖਣਾ ਹੋਏ ਤੇ।
ਬਸ ਅੱਜ ਕੱਲ ਓ ਟੀ ਟੀ ਇੰਨੇ ਚੱਲੇ ਪਏ ਨੇ ਕਿ ਬਈ ਅੱਜ ਕੱਲ ਬੰਦੇ ਡਿਸ਼ ਤੇ ਰੱਖਦੇ ਈ ਨੀ ਬਿਲਕੁਲ ਵੀ।
ਹਰ ਇੱਕ ਚੀਜ਼ ਫੋਨ ਵਿੱਚ ਆਣ ਲੱਗ ਗਈ ਫਿਰ ਟੀਵੀ ਵੀ ਨੂੰ ਕੌਣ ਨੀ ਪੁੱਛਗਾ ਫਿਰਾ ਭਾਜੀ।
ਨਾਲੇ ਓ ਟੀ ਟੀ ਸਭ ਆ ਚੁੱਕੇ ਨੇ ਅੱਜ ਕੱਲ੍ਹ ਤੇ ਬੰਦੇ ਟੀ ਵੀ ਡਿਸ਼ ਵਗੈਰਾ ਤੇ ਰੱਖਦੇ ਨੀ ਕੋਈ ਵੀ।
ਬਿਲਕੁਲ ਬਿਲਕੁਲ ਬਿਲਕੁਲ ਜੀ, ਅੱਜ ਕੱਲ ਇਹ ਤੇ ਸੋਸ਼ਲ ਮੀਡੀਆ ਨੂੰ ਲੈ ਕੇ ਬਹੁਤ ਫਾਇਦੇ ਵੀ ਹੋ ਰਹੇ ਆ ਜੀ ਦੇਖੋ ਕਿਉਂਕਿ ਸਾਨੂੰ ਘਰ ਬੈਠੇ ਇੱਥੇ ਬੈਠੇ ਹਰ ਇੱਕ ਖ਼ਬਰ ਦਾ ਪਤਾ ਲੱਗ ਰਿਹਾ।
ਹਾਂਜੀ, ਜਿਵੇਂ ਹੁਣ ਸਾਰਿਆਂ ਦੇ ਘਰਾਂ ਜ਼ਿਆਦਾਤਰ ਜ਼ਿਆਦਾਤਰ ਘਰਾਂ ਚ ਵੈਸੇ ਵਾਈਫਾਈ ਲੱਗੇ ਹੀ ਹੋਏ ਨੇ ਕਿਉਂਕ
ਵਾਈਫਾਈ ਲੱਗੇ ਨੇ ਜ਼ਿਆਦਾਤਰ ਘਰਾਂ ਚ ਫੋਨ ਹੈਗਾ ਵੈ ਸਮਾਰਟਫੋਨ ਟੱਚ ਫੋਨ ਹਰ ਇੱਕ
ਜੀਓ ਨਾਲ ਹਾਂਜੀ ਜੀਓ ਦੇ ਨਾਲ ਜਿੱਦਾਂ ਹੁਣ ਕਈ ਓ ਟੀ ਟੀ ਦੇ ਦਿੰਦੇ ਨੇ ਨਾਲ ਇੱਕ ਡਿਸ਼ ਦੇ ਦਿੰਦੇ ਨੇ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਇਹ ਵੀ ਇਹ ਵੀ ਚੀਜ਼ਾਂ ਦਾ ਤੁਹਾਨੂੰ ਬੜਾ ਮਤਲਬ ਪਲੱਸ ਪੁਆਇੰਟ ਮਿਲ ਗਿਆ ਸੋਸ਼ਲ ਮੀਡੀਆ ਜ ਤੋਂ ਹੋਇਆ। ਸ਼ੁਰੂ ਐ ਓ ਬਸ ਬਾਕੀ, ਥੋੜ੍ਹਾ ਹੁਣ ਇੰਸਟਾ 'ਤੇ ਕੁਛ ਮਤਲਬ ਗਲਤ ਚੀਜ਼ਾਂ ਹੀ ਵਾਇਰਲ ਹੋ ਜਾਂਦੀਆਂ ਕਿਸੇ ਕੋਈ ਲੀਕ ਕਰ ਦਿੰਦਾ ਵੀਡੀਓ ਵਗੈਰਾ ਇਹ ਚੀਜ਼ਾਂ
ਹਾਂ, ਉਹ ਉਹ ਤੇ ਚਲੋ ਹੁਣ ਜਿਨਾਂ ਨੇ ਚੀਜ਼ ਕੀਤੀ ਐ ਉਹ ਅੱਗੇ ਦੇਖਣ ਕਿਵੇਂ ਕਰਨੀ ਚੀਜ਼ ਕਿਵੇਂ ਨਹੀਂ ਮਤਲਬ ਪਰ ਉਹ ਫੇਰ ਜਦੋਂ ਇੱਕ ਵਾਰੀ ਫੈਲ ਗਈ ਫਿਰ ਫੇਰ ਨਹੀਂ ਛੁੱਟਦੀ ਜੀ।
ਉਹ ਭਾਜੀ ਇੱਕ ਵਾਰੀ ਫੈਲ ਗਈ ਬੰਦੇ ਹੋਰ ਸਵਾਦ ਲੈਂਦੇ ਆ ਰੀਲਾ ਪਾ ਪਾ ਆ ਕੇ ਆਪਣੇ ਆਪ ਈ। ਉਹ ਇੱਕ ਦੀ ਸੌ ਗੱਲ ਬਣਦੀ ਐ ਜੀ ਚਾਹੇ ਗੱਲ ਮਾੜੀ ਜੀ ਹੋਏ।
ਤੁਸੀਂ ਤੁਸੀਂ ਦੇਖ ਲੋ ਭਾਵੇਂ ਬਾਕੀ ਗੱਲਾਂ ਕੱਟ ਹੋਣ ਕਮੈਂਟਸ ਚ ਤੇ ਇੰਨੇ
ਆਹ ਕੋਮੈਂਟਰਸ, ਭਾਜੀ ਇੰਨੀ ਕੋਈ ਗੱਲ ਵੀ ਨਾ ਹੋਏ ਜਿਸ ਹਿਸਾਬ ਦੇ ਕਮੈਂਟ ਭਰੇ ਹੁੰਦੇ ਨੇ ਜਾਂ ਫਿਰ ਉਹ ਰੀਲ ਦੇ ਉਹ ਰੀਲ ਤੋਂ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਨੇ ਬੰਦਿਆਂ ਦੇ। ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਇੱਕ ਰੀਲ ਪੋਸਟ ਕਰਦਾ ਜਿਹੜੇ ਮਤਲਬ ਵੀਡੀਓਜ਼ ਵਗੈਰਾ ਉੱਪਰ ਰੀਲਾਂ ਬਣਾਂਦੇ ਨੇ। ਹੁਣ ਭਾਜੀ ਜਿੰਨੀ ਰੀਲਾ ਓਨੇ ਤਰ੍ਹਾਂ ਦੇ ਵਿਚਾਰ ਅੱਗੇ।
ਜੀ ਜੀ ਇਹ ਤੇ ਹੈ ਭਾਜੀ ਹੁਣ। ਹੁਣ ਨੋਰਮਲ ਕਿਸੇ ਦੀ ਲਾਈਫ 'ਚ ਕੁਛ ਨੋਰਮਲ ਵੀਡੀਓ ਵੀ ਬਣ ਗਈ ਪਰ ਫੇਰ ਕਈ ਲੋਕੀ ਐਵੇਂ ਉਹਨਾਂ ਨੂੰ ਨੋਟਿਸ ਕਰਦੇ ਨੇ ਕਿ ਵੀ ਆਹ ਇਹਨੇ ਇਹਦੇ ਨਾਲ ਕੀ ਕਰਤਾ ਇਹਨਾਂ ਪਰ ਉਹਨਾਂ ਦੇ ਆਪਸ ਚ ਨੋਰਮਲੀ ਚੀਜ਼ਾਂ ਹੋਈ ਹੁੰਦੀ ਆ ਇੱਦਾਂ ਦਾ ਕੁਛ ਖਾਸ ਹੋਇਆ ਨੀ ਹੁੰਦਾ ਕਿ ਹਾਂ ਕੇ ਸੋਚਣ ਦੀ ਗੱਲ ਐ ਕੁਛ ਉੱਦਾਂ ਦਾ ਕੁਛ ਵੀ ਨੀ ਹੋਇਆ ਹੁੰਦਾ।
ਬਿਲਕੁਲ ਜੀ ਬਿਲਕੁਲ।
ਐਵੇਂ ਹੁੰਦਾ ਕਈ ਸੈਲੀਬ੍ਰਿਟੀ ਹੁਣ ਮੰਨ ਲਓ ਅਚਾਨਕ ਤੋਂ ਇਕਦਮ ਕੋਈ ਚੀਜ਼ ਕਰ ਦੇਣ ਤੇ ਉਹਦੀ।
ਉਹਦੀ ਤੇ ਭਾਜੀ ਇੰਨੀ ਇੰਨੀ ਗੱਲ ਨੀ ਹੁੰਦੀ ਤੇ ਉਹ ਜਿੰਨੀ ਉਹ ਵਧਾ ਚੜਾ ਕੇ ਬੋਲ ਦਿੰਦੇ ਆ ਉਹ ਉਲ
ਬਸ ਉਹ ਉਹ ਸਾਰੀ ਚੀਜ਼ਾਂ ਵਿਊਜ ਕਮਾਨ ਦੇ ਜ਼ਰੀਏ। ਬਾਕ ਥੋੜਾ ਜਾ ਅੱਜਕੱਲ ਤੁਸੀਂ, ਖਿਆ ਹੋਣਾ ਬਈ ਥੋੜਾ ਵਿਊਜ ਜ਼ਿਆਦਾ ਕਮਾਣ ਦੇ ਚੱਕਰ ਚ ਅਹ ਕੋਈ ਲੇਡੀਜ਼ ਵੀ ਐਵੇ ਦੀ ਚੀਜ਼ਾਂ
ਹਾਂਜੀ ਹਾਂਜੀ, ਬਿਲਕੁਲ ਜੀ ਉਹ ਬਸ ਸਾਹਮਣੇ ਕੈਮਰਾ ਲਗਾ ਕੇ ਬਸ ਆਪਣਾ ਨੱਚ ਲੈਂਦੀ ਆ ਕੁਛ ਉਹ ਥੋੜ੍ਹਾ ਗਲਤ ਤਰੀਕੇ ਨਾਲ ਵੀ ਨੱਚ ਲੈਂਦੀ ਆ ਇੱਕ ਤਰੀਕਾ ਵੀ ਹੁੰਦਾ ਚਲੋ ਡਾਂਸ।
ਹਾਂ, ਚਲੋ ਨਹੀਂ ਮਤਲਬ ਚਲੋ ਜੋ ਚੀਜ਼ਾਂ ਹੈ ਹੈ ਲੇਕਿਨ ਇਹ ਕਿ ਅ ਕਈ ਜ਼ਿਆਦਾ ਕੰਮ ਵਧਾ ਦਿੰਦੇ ਨੇ ਫਿਰ ਉਸ ਚੀਜ਼ ਚ ਫਿਰ, ਅਹ ਫ਼ਰਕ ਪੈਂਦਾ ਹੀ ਹੈ ਵੇਖੋ
ਇੱਕ, ਇੱਕ ਅੱਧਾ ਜਿਹੜਾ ਪੇਜ ਹੈਗਾ ਵ ਜਿੱਦਾਂ ਕੋਈ ਪੇਜ ਬਣਾਇਆ ਵ ਬੰਦਿਆਂ ਨੇ ਆਪਣਾ ਉਹਦੇ ਵਿੱਚ ਹਰ ਇੱਕ ਰੀਲ ਦੇ ਬਾਰੇ ਆਪਣੇ ਵਿੱਚ ਵਿਚਾਰ ਕਰਦੇ ਨੇ ਉਹ ਉਹ ਫਿਰ ਇਸੇ ਹਿਸਾਬ ਦੀ ਗੱਲਾਂ ਕਰਦੇ ਜ ਉਹਦੇ ਵਿੱਚ ਉਹ ਗੱਲ ਹੋਈ ਵੀ ਨੀ ਹੁੰਦੀ
ਹਾਂਜੀ, ਜਿਵੇਂ ਹੁਣ ਤੁਸੀਂ ਇੱਕ ਵੀਡੀਓ ਸ਼ਾਇਦ ਦੇਖੀ ਹੋਏ ਬੜੀ ਵਾਇਰਲ ਹੋਈ ਸੀ ਜਿਹਦਾ ਇੱਕ ਮਾਂ ਤੇ ਪਤਾ ਨੀ ਅ ਬੇਟਾ ਹੁੰਦਾ ਕਿ ਕੌਣ ਵਾਪਸ ਜਿਵੇਂ ਐਵੇਂ ਦੀ ਵੀਡੀਓ ਬਣਾਉਂਦੇ ਨੇ ਤੇ ਆਪਸ ਚ ਘੁਲਣ ਮਿਲਨ ਦੀ ਵੀਡੀਓ ਬਣਾਉਂਦੇ ਨੇ ਜਿੱਦਾਂ ਹਾਂ ਵੀ ਮੇਰੀ ਮਾਂ ਮੇਰਾ ਚਾਹੇ ਉਹਨੂੰ ਫਿਰ ਜੱਫੀਆਂ ਪਾਉਂਦੇ ਨੇ ਉਹ ਚੀਜ਼ ਉਹ ਚੀਜ਼ ਫਿਰ ਥੋੜ੍ਹੀ ਜਿਹੀ ਸੁਸਾਇਟੀ ਲਈ ਠੀਕ ਨਹੀਂ ਹੈ
ਭਾਜੀ ਪਤਾ ਵ ਕੀ ਹੈ ਇੱਕ ਨਾ ਅੰਦਰ ਹੋਣਾ ਚਾਹੀਦਾ ਆਪਣੇ ਘਰ ਦੇ ਵਿੱਚ ਜੋ ਪਿਆਰ ਹੈਗਾ ਅੰਦਰ ਹੋਣਾ ਚਾਹੀਦਾ, ਪਰ ਉਹਨੂੰ ਰੀਲਾ ਚ ਵਿਖਾ ਰਹੇ ਹੋ ਉਹ ਚੀਜ਼ ਨਾ ਫਿਰ ਬਾਹਰ ਦੇ ਬੰਦੇ
ਹੋਰ ਹੋ ਹੋਰ ਕੁਛ ਨੀ ਭਾਜੀ ਮਤਲਬ ਆਪਸ ਚਲੋ ਜਿਵੇਂ ਮਰਜ਼ੀ ਉਹ ਲੱਗ ਰਹਿਣ ਜੋ ਵੀ ਮਰਜ਼ੀ ਗੱਲਾਂ ਕਰਨ ਜਿੱਦਾਂ ਮਰਜ਼ੀ ਹੋਣ ਲੇਕਿਨ ਅਹ ਮੇਨ ਹੈ ਕਿ ਜਦੋਂ ਉਹ ਚੀਜ਼ਾਂ ਬਾਹਰ ਫੈਲਦੀਆਂ ਨਾ ਲੋਕਾਂ ਜਾਂਦੀ ਫਿਰ ਕਈ ਉਦੋਂ ਨਜ਼ਰੀਏ ਚੰਗਾ ਵੀ ਦੇਖਦੇ ਨੇ, ਕਈ ਉਸਨੂੰ ਫਿਰ ਬੁਰੇ ਵਿੱਚ ਵੀ ਕਰਦੇ ਨੇ ਕਿ ਵੀ ਹਾਂ ਆਹ ਚੀਜ਼ ਐਵੇਂ ਹੋ ਜਾ
ਹੂੰ ਸਬਸੇ ਪਹਿਲੇ ਤਾਂ ਭਾਜੀ ਰਿਸ਼ਤੇਦਾਰ ਬੈਠੇ ਨੇ
ਹਾਂਜੀ
ਰਿਸ਼ਤੇਦਾਰ ਵੀਡੀਓ ਵੇਖਦੇ ਨੇ ਉਹ ਤੇ ਭਾਨੇ ਮਾਰਨ ਲਗ ਜਾਂਦੇ ਨੇ ਵੀ ਤੂੰ ਇਹ ਕੀ, ਹੋਰ ਪਹਿਲੇ ਘਰ ਦੇ ਹੀ ਬੈਠੇ ਨੇ ਰਿਸ਼ਤੇ ਰਿਸ਼ਤੇਦਾਰ ਬੈਠੇ ਨੇ ਵੀ ਤੁਸੀਂ ਇਹ ਕੀ ਡਰਾਮੇ ਜਿਹੇ ਬਣਾਏ ਦੇ ਨੇ ਆ ਪਰ ਕਈਆਂ ਨੂੰ ਤੇ ਫਿਰ ਵੀ ਫਰਕ ਨਹੀਂ ਪੈਂਦਾ ਭਾਜੀ ਉਹਨਾਂ ਨੂੰ ਤਾਂ, ਹੋਰ ਇਹੀ ਆ
ਹਾਂ ਉਹ ਗੱਲ ਵੱਖਰੀ ਹੈ ਕਿ ਚਲੋ ਤੁਸੀਂ ਕੋਈ ਢੰਗ ਦਾ ਕੰਟੈਂਟ ਜਿੱਦਾਂ ਮੰਨ ਲਓ ਕੋਈ ਪੜ੍ਹਾ ਰਹੇ ਹੋ ਕਿਸੇ ਨੂੰ ਔਨਲਾਈਨ ਕਲਾਸਿਸ ਲਗਾ ਰਹੇ ਹੋ ਉਹ ਚੀਜ਼ਾਂ ਕਰ ਰਹੇ ਹੋ ਹਾਂਜੀ-ਹਾਂਜੀ
ਹੁਣ ਆਪਾਂ ਰੀਲਸ ਵਗੈਰਾ ਵੇਖਦੇ ਹਾਂ ਉਹਦੇ 'ਚ ਆਪਾਂ ਅਗਰ ਅੱਛੀ ਰੀਲਾਂ ਵੇਖਾਂਗੇ ਤਾਂ ਸਾਨੂੰ ਸਾਰੀ ਵਧੀਆ ਵੀ ਆਉਣਗੀਂਆ ਆਪਾਂ ਥੋੜੀ ਗਲਤ ਟਾਈਪ ਵੇਖਣਾ ਸ਼ੁਰੂ ਕਰਾਂਗੇ ਸਾਰੀ ਓਦਾਂ ਦੀ ਆਉਣ ਲਗ ਜਾਂਦੀਆ ਹੈ
ਹਾਂ ਥੋੜੇ ਜੇ ਇਹ ਚੀ ਟ੍ਰੈਂਡ ਚੱਲ ਪੈਂਦੀ ਹੈ ਤਾਂ ਹੁਣ ਤੁਸੀਂ ਜਿਹੜੀ ਚੀਜ਼ਾਂ ਦੇਖ ਰਹੇ ਹੋ ਉਸ ਹਿਸਾਬ ਨਾਲ ਵੀਡੀਓ ਜ਼ਿਆਦਾ ਆਉਣ ਲਗ ਜਾਂਦੀਆਂ ਹਨ
ਆਪੇ ਹੀ ਆਉਣ ਲੱਗ ਜਾਂਦੇ ਆ ਭਾਜੀ ਆਪਾਂ ਸਰਚ ਵੀ ਨਾ ਕਰੀਏ ਚਾਹੇ
ਹਾਂਜੀ ਉਹ ਫਿਰ ਐਲੋਗਿਜ਼ਮ ਇਹਨਾ ਦਾ ਏਦਾਂ ਬਣਿਆ ਹੁੰਦਾ ਕਿ ਜਿਸ ਚੀਜ਼ ਬਾਰੇ ਤੁਸੀਂ ਥੋੜ੍ਹਾ ਨੋਟਿਸ ਕਰੋਗੇ ਫਿਰ ਚੀਜ਼ ਨੂੰ ਨੋਟਿਸ ਕਰ ਲੈਂਦੇ ਫਿਰ ਉਹੀ ਚੀਜ਼ਾਂ ਦਿਖਾਉਦੇ ਰਹਿਣਗੇ ਤੁਹਾਨੂੰ
ਹੁਣ ਆਪਾਂ ਕੋਈ ਵੀਡੀਓ ਨੂੰ ਲਾਈਕ ਕੀਤਾ ਹੁਣ ਇੰਸਟਾਗ੍ਰਾਮ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਨੇ ਲਾਈਕ ਕੀਤੀ ਤੇ ਉਹੋ ਜਿਹੀ ਰੀਲਾ ਆਪੇ ਜਾਈ ਫਿਰ ਹੋਰ, ਨਹੀਂ ਅੱਛੀ ਚੀਜ਼ਾਂ ਵੀ ਹੈ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਹੀ ਵਧੀਆ ਹੈਗਾ ਅਗਰ ਬੰਦਾ ਸਹੀ ਢੰਗ ਨਾਲ ਯੂਜ ਕਰੇ ਨਾ ਸੋਸ਼ਲ ਮੀਡੀਆ ਨੂੰ
ਹਾਂਜੀ-ਹਾਂਜੀ ਇਹ ਤੇ
ਦਾ ਬਹੁਤ ਜ਼ਿਆਦਾ ਕੁਛ ਸਿੱਖ ਸਕਦਾ ਹੈ, ਹੁਣ ਜਿੱਦਾਂ-ਜਿੱਦਾਂ ਯੂਟਿਊਬ ਹੈਗਾ ਦੇਖੋ ਹੁਣ ਯੂਟਿਊਬ ਤੇ ਆਪਾਂ ਕੁਛ ਬਣਾਉਣ ਤੇ ਸਰਚ ਕਰਨੇ ਹਾਂ, ਹੁਣ ਉਹਦੇ ਚ ਸੋ ਉਸ ਤਰ੍ਹਾਂ ਦੀ ਵੀਡੀਓ ਆਈ ਜਾਂਦੀ ਹੈ ਇੱਕ ਟੋਪਿਕ ਉੱਪਰ ਹੀਈ, ਹੁਣ ਆਪਾਂ ਸਮਝੋ ਇੱਕ ਮੈਗੀ ਬਣਾਉਣੀ ਹੈ ਹੁਣ ਉਹ ਕੋਈ ਬਣਾਉਦਾ ਦੁੱਧ ਨਾਲ ਬਣਾ ਕੇ ਕੋਈ ਚੀਜ਼ ਲਈ ਕੋਈ ਕਿੱਦਾਂ, ਸਾਰਾ ਸੋਸ਼ਲ ਮੀਡੀਆ ਹੈਗਾ ਬਸ ਹਾਂ ਇੱਕ-ਇੱਕ ਕੰਟੈਂਟ 'ਤੇ ਹਜ਼ਾਰ ਵੀ ਹਜ਼ਾਰ ਵੀਡੀਓ ਪਈਦੀ ਹੈ
ਹਾਂਜੀ-ਹਾਂਜੀ
ਸਭ ਸੋਸ਼ਲ ਮੀਡੀਆ ਚ ਆਪਣੇ-ਆਪਣੇ ਬੰਦਿਆਂ ਤਰੀਕੇ ਨਾਲ ਆਪਣੇ-ਆਪਣੇ ਬਣਾਈ ਦੀ ਆ ਬਈ, ਕਿੱਦਾਂ ਕੋਈ ਬਣਾਉਂਦਾ, ਕਿੱਦਾਂ ਕੋਈ ਬਣਾਉਂਦਾ
ਹਾਂਜੀ
ਬਸ ਭਾਜੀ ਏਦਾਂ ਹੀ ਹੈ, ਸੋਸ਼ਲ ਮੀਡੀਆ ਥੋੜ੍ਹਾ ਸਹੀ ਚੱਲਦਾ ਬਸ, ਥੋੜ੍ਹਾ ਸਹੀ ਢੰਗ ਨਾਲ ਰਹਿਣਾ ਬੰਦਾ ਬੰਦਿਆਂ ਨੂੰ ਵੀ ਨਾ ਹਾਂਜੀ, ਇੱਕ ਤਰੀਕੇ ਨਾਲ ਚੀਜ਼ ਚੱਲੇ ਤਾਂ ਵਧੀਆ ਰਹਿੰਦਾ ਜੀ। ਹੁਣ ਕੋਈ-ਕੋਈ ਵਿੱਚ ਹਰਕਤਾਂ ਕਰ ਦਿੰਦੇ ਨੇ ਉਹ ਬੇਕਾਰ ਹੁੰਦਾ ਕੰਮ।
ਹਾਂਜੀ-ਹਾਂਜੀ ਇਹ ਤੇ ਹੈ।
ਹਾਂਜੀ, ਚਲੋ ਵੀਰ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਜੀ ਸੋਸ਼ਲ ਮੀਡੀਆ ਬਾਰੇ ਸਤਿ ਸ੍ਰੀ ਅਕਾਲ ਜੀ‌।
ਠੀਕ ਹੈ ਭਾਜੀ ਓਕੇ।